ਹੈਲੋ।
ਹੈਲੋ ਸਤਿ ਸਾਸਰੀ ਕਾਲ ਜੀ।
ਹਾਂਜੀ ਸਾਸਰੀ ਕਾਲ ਜੀ, ਹੋਰ ਕੀ ਹਾਲ ਚਾਲ।
ਵਧੀਆ ਜੀ ਵਧੀਆ ਤੁਸੀਂ ਸੁਣਾਓ ਤੁਸੀਂ ਕਿੱਦਾਂ।
ਵਧੀਆ ਜੀ ਵਧੀਆ ਆਪ ਵੀ ਠੀਕ ਠਾਕ ਜੀ ਹੋਰ ਬੱਚੇ ਬੁੱਚੇ ਸਭ ਠੀਕ ਨੇ ਜੀ ਘਰੇ।
ਹਾਂਜੀ ਹਾਂਜੀ ਸਭ ਬੱਚੇ ਵਧੀਆ ਤੁਸੀਂ ਸੁਣਾਓ ਤੁਹਾਡੇ ਬੱਚੇ ਘਰ ਪਰਿਵਾਰ ਸਭ ਵਧੀਆ।
ਸਾਡੇ ਸਭ ਵਧੀਆ ਜੀ ਸਭ ਵਧੀਆ ਸਭ ਵਧੀਆ ਸੈਂਡਵਿਚ ਦੀ ਜਿੱਦ ਕਰ ਰਹੇ ਸੀਗੇ ਬੱਚੇ।
ਅੱਛਾ
ਕਹਿੰਦੇ ਮੰਮਾ ਅੱਜ ਸੈਂਡਵਿਚ ਖਾਣਾ ਅੱਜ ਮਨ ਕਰ ਰਿਆ ਸੈਂਡਵਿਚ ਖਾਣ ਦਾ ਸਾ ਸੈਂਡਵਿੱਚ ਬਣਾਓ।
ਅੱਛਾ ਅੱਜ ਮੇਰੇ ਬੱਚਿਆਂ ਦਾ ਕੜੀ ਅੱਜ ਮੇਰੇ ਬੱਚਿਆਂ ਦਾ ਕੜੀ ਚਾਵਲ ਖਾਣ ਦਾ ਦਿਲ ਕਰ ਰਿਹਾ ਸੀ ਫਿਰ ਮੈਂ ਉਹਨਾਂ ਨੂੰ ਕੜੀ ਚਾਵਲ ਬਣਾ ਕੇ ਦਿੱਤੇ ਦੋਵੇ ਪੈਰੀ।
ਅੱਛਾ ਅੱਛਾ ਤੇ ਤੁਸੀਂ ਕੜੀ ਕਿੱਦਾਂ ਬਣਾਉਂਦੇ ਓ।
ਕੜੀ ਅਸੀਂ ਬਣਾਦੇ ਹਾਂ ਇੱਕ ਕੜਾਹੀ ਵਿੱਚ ਤੇਲ। ਤੇਲ ਵਿੱਚ ਮੇਥਰਿਆ ਦਾ ਤੜਕਾ ਤੜਕਾ ਲਗਾਇਆ ਕੜੀ ਪੱਤਾ ਪਾਇਆ ਲਸਣ ਦਾ ਤੜਕਾ ਲਗਾਇਆ ਅਦਰਕ ਲਸਣ ਦਾ। ਵਿੱਚ ਆਲੂ ਪਿਆਜ ਦਾ ਤੜਕਾ ਲਗਾਇਆ। ਫਿਰ ਉਹਨਾ ਲੱਸੀ ਦਾ ਘੋਲ ਪਾਤਾ ਵੇਸਣ ਵਾਲਾ ਵਿੱਚ। ਔਰ ਫਿਰ ਪਕੌੜੇ ਪਹਿਲੇ ਕੱਢ ਕੇ ਰੱਖ ਲਈਦੇ ਨੇ। ਤੇ ਥੋੜ੍ਹੀ ਜਿਹੀ ਉਬਾਲੀ ਆਉਣ ਤੋਂ ਬਾਅਦ ਪਕੌੜੇ ਪਾ ਦਈ ਦੇ ਨੇ ਫੇਰ ਉਸ ਤੋਂ ਬਾਅਦ ਉਬਾਲੀ ਆਣ ਥੋੜੀ ਬਹੁਤੀ ਜਿਵੇਂ ਕੜ ਜੇ ਕੜੀ ਤੇ ਫੇਰ ਬਣ ਜਾਂਦੀ। ਇਕ ਪਾਸੇ ਚਾਵਲ ਰੱਖੋ।
ਅੱਛਾ ਤੇ ਤੁਸੀਂ ਵਿੱਚ ਤੁਸੀਂ ਨਹੀਂ ਪਾਉਂਦੇ ਮੇਥੀ ਜਾਂ ਅਜਵਾਇਨ।
ਮੇਥਰੇ ਪਾਣੇ ਆ।
ਅੱਛਾ ਮੇਥਰੇ ਪਾਉਦੇ ਓ
ਹਾਂਜੀ ਹਾਂਜੀ ਜਿਆਦਾ ਨਾ ਫਿਰ ਨਾ ਉਹ ਬੱਚੇ ਨਾ ਜਿਆਦਾ ਹੈਵੀ ਖਾਂਦੇ ਨੀ ਹੈਗੇ ਮੈਂ ਲ
ਹਾਂ ਨਾਲੇ ਫਿਰ ਗਰਮ ਹੋ ਜਾਂਦਾ ਨਾ।
ਹਾਂਜੀ ਗਰਮ ਗਰਮੀ ਨਾ ਫਿਰ ਗਰਮ ਹੋ ਜਾਂਦਾ ਜਿਆਦਾ ਨਾ ਉਹ ਲਾਇਟ ਹੈਵੀ ਬੱਚੇ ਖਾਂਦੇ ਨੀ ਹੈਗੇ ਬੱਚੇ ਛੋਟੇ ਨੇ ਨਾ ਹਾਲੇ। ਹ
ਅੱਛਾ ਅੱਛਾ
ਹਾਂਜੀ ਹਾਂਜੀ ਉਹ ਤੁਹਾਡੀ ਮੋਰਨਿੰਗ ਰੋਟੀਨ ਕੀ ਐ
ਅੱਛਾ ਅੱਛਾ ਲਾਈਟ ਵੈਸੇ ਵੀ ਗਰਮੀ ਚ ਕਹਿੰਦੇ ਲਾਈਟ ਹੀ ਖਾਣਾ ਚਾਹੀਦਾ।
ਹਾਂਜੀ ਹਾਂਜੀ ਰੋਟੀ ਤੇ ਬਿਲਕੁਲ ਵੀ ਨਹੀਂ ਖਾਈ ਜਾਂਦੀ ਹਾਂਜੀ ਰੋ ਰੋਟੀ ਤੇ ਬਿਲਕੁਲ ਵੀ ਨੀ ਸਾਡੇ ਕੋਲੋਂ ਖਾਈ ਜਾਂਦੀ ਜੀ।
ਜੀ
ਚਾਵਲ ਖਾ ਲੋ ਪੇਟ ਭਰ ਲੋ ਚਾਵਲ ਖਾ ਲੋ ਪੇਟ ਮੇਰਾ ਤਾਂ ਦੁਪਹਿਰੇ ਚਾਵਲ ਖਾਣ ਦਾ ਵੀ ਅੱਜ ਦਿਲ ਨੀ ਕੀਤਾ। ਹੁਣ ਸੋ ਕੇ ਉੱਠ ਕੇ ਤੇ ਹੁਣ ਕੜੀ ਚਾਵਲ ਖਾਏ ਨੇ ਮੈਂ ਭੁੱਖ ਲੱਗਣ ਲੱਗ ਗੀ ਉੱਠ ਕੇ ਮੈਂ ਕਿਹਾ ਚਲੋ ਪਹਿਲੇ ਕੜੀ ਚਾਲ ਖਾਵਾਂ। ਉਸ ਤੋਂ ਬਾਅਦ ਦੇਖਾਂਗੇ ਤੁਹਾਡੀ ਮੋਰਨਿੰਗ ਰੂਟੀਨ ਕੀ ਹੈਗੀ ਏ?
ਸਾਡੀ ਮੋਰਨਿੰਗ ਰੂਟੀਨ ਤੇ ਹੈ ਜੀ ਮੈਂ ਕਰਦੀ ਆ ਜੋਬ। ਟੀਚਿੰਗ ਦੀ ਸਕੂਲ ਵਿੱਚ ਟੀਚਰ ਦੀ ਹਾਂਜੀ। ਤੇ ਸਵੇਰੇ ਆ ਜਿੱਦਾਂ ਕਿ ਪੰਜ ਵਜੇ ਉੱਠਣਾ ਹੁੰਦਾ।
ਹਾਂਜੀ
ਪੂਰੇ ਪੰਜ ਵਜੇ ਉੱਠੋ ਉੱਠ ਕੇ ਮੈਂ ਕੀ ਕਰਨਾ ਪਹਿਲੇ ਘਰ ਦੇ ਅੰਦਰ ਝਾੜੂ ਲਗਾਨੀ ਆ ਫਿਰ ਗਲੀ 'ਚ ਲਗਾਨੀ ਆ ਫਿਰ ਨਹਾਉਣਾ ਧੋਣਾ ਫਿਰ ਉਸ ਤੋਂ ਬਾਅਦ ਆਪਣਾ ਪਾਠ ਪੂਜਾ ਕਰੋ। ਫਿਰ ਉਸ ਤੋਂ ਬਾਅਦ ਨਾਸ਼ਤਾ ਵਗੈਰਾ ਕਰੋ ਆਪਣੇ ਸਕੂਲ ਚਲੇ ਜਾਓ।
ਅੱਛਾ- ਅੱਛਾ ਨਾਸ਼ਤਾ ਵਗੈਰਾ ਆਪੇ ਬਣਾਉਦੇ ਹੋ?
ਨਾਸ਼ਤਾ ਐਸਾ ਹੈ ਨਾ ਮਤਲਬ ਮੰਮੀ ਹੈਗੇ ਨੇ ਸੱਸ ਸਾਡੇ।
ਅੱਛਾ।
ਹਾਂਜੀ-ਹਾਂਜੀ ਹਾਂਜੀ ਉਹਨਾਂ ਦੀ ਬੋਤ- ਬੋਤ ਸਾਰਾ ਜੀ ਸਨ-
ਹਾਂਜੀ ਵੱਡਿਆਂ ਦਾ ਬੋਤ ਸ- ਸਪੋਰਟ ਹੁੰਦਾ ਏ, ਘਰ ਵਿੱਚ ਵੱਡੇ ਘਰ ਦਾ ਹੁਣ। ਹੋਣਾ ਘਰ ਬੋਤ ਜ਼ਰੂਰੀ, ਜ਼ਰੂਰੀ ਹੈ ਵੱਡਿਆਂ। ਹਾਂਜੀ ਹੋਰ ਤੁਹਾਡਾ ਜਿਵੇਂ ਮੈਂ ਇਹ ਗੱਲ ਕਰ ਰਹੀ ਸੀਗੀ ਮੈਂ ਕਿਹਾ ਜਿਵੇਂ ਅੱਜ ਕੱਲ ਛੋਟੇ ਛੋ- ਟੇ ਬੱਚਿਆਂ ਨੂੰ ਚਸ਼ਮੇ ਲਗੇ ਹੋਏ ਨੇ। ਹੈਲੋ, ਹੈਲੋ ਆਵਾਜ ਨਹੀ ਆ ਰਹੀ ਮੇਰੀ ਤੁਹਾਨੂੰ? ਮੈਂ ਕਹਿ ਰਹੀ ਸੀਗੀ ਜਿਵੇਂ ਹੁਣ ਛੋਟੇ- ਛੋਟੇ ਬੱ-